ਸਾਸਰੀ ਕਾਲ।
ਸ਼ਾਸਰੀ ਕਾਲ ਜੀ ਹੋਰ ਕਿਵੇਂ ਓ ਤੁਸੀਂ।
ਵਧੀਆ ਜੀ।
ਅੱਛਾ, ਅਸੀਂ ਵੀ ਬਹੁਤ ਵਧੀਆ ਜੀ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ ਜੀ?
ਵਧੀਆ ਨੇ ਮੈਡਮ ਜੀ।
ਅੱਛਾ ਜੀ। ਚਲੋ ਬਹੁਤ ਵਧੀਆ ਜੀ। ਹਾਂਜੀ ਹਾਂ ਸਾਰੇ ਬਹੁਤ ਵਧੀਆ ਜੀ।
ਹੋਰ ਕੀ ਕਰ ਰਹੇ ਸੀ?
ਕੁਛ ਨੀ ਮੈਮ ਬਸ ਕੰਮ ਕਰ ਰਹੀ ਸੀ ਘਰ ਦੇ, ਰੋਟੀ ਬਣਾ ਰਹੀ ਸੀਗੇ।
ਅੱਛਾ ਜੀ।
ਹਾਂਜੀ ਹਾਂ। ਤੇ ਤੁਸੀਂ ਕੀ ਕਰ ਰਹੇ ਸੀ ਮੈਮ?
ਮੈਂ ਕੁੱਛ ਨੀ ਮੈਮ ਆਪਣੇ ਨਾ ਮਤਲਬ ਬੇਲਾਂ ਲਗਾਈਆਂ ਹੋਈਆਂ ਨੇ ਕੱਦੂ, ਤੋਰੀਆਂ ਦੀਆਂ। ਮੈਂ ਓਨਾਂ ਨੂੰ ਪਾਣੀ ਦੇ ਕੇ ਆਈ ਸੀ ਉਹ ਮੈਨੂੰ ਇਹ ਲੱਗ ਰਿਹਾ ਸੀ ਵੀ ਜਿਹੜਾ ਫਲ ਜਿਆ ਚੱਕਿਆ ਹਨਾ ਉਹਨਾਂ ਨੇ ਫਲ ਮੱਚ ਰਿਹਾ ਓਹ ਨਾਲ ਦੀ ਨਾਲ। ਹਾਂ ਹਾਂਜੀ। ਗਰਮੀ ਕਰਕੇ।
ਬਹੁਤ ਜ਼ਾਦਾ ਗਰਮੀ ਹੋ ਰ‌ਈ ਐ ਹੁਣ ਟੈਂਪਰੇਚਰ ਵੀ ਬਹੁਤ ਹਾਈ ਐ।
ਹਾਂਜੀ-ਹਾਂਜੀ।
ਏ ਤਾਂ ਹੈਈ।
ਹੋਰ, ਵਧੀਆ ਜੀ।
ਹਾਂਜੀ ਹਾਂ ਮੈਮ ਸਭ ਵਧੀਐ ਜੀ।
ਅੱਜ ਮੈਮ ਆਪਾਂ ਫਲਾਂ ਦੇ ਟੋਪਿਕ ਤੇ ਗੱਲ ਕਰ ਲੀਏ?
ਤੇ ਮੈਮ ਮੈਂ ਰੀਸੈਂਟਲੀ ਕੀਤੀ ਐ ਤਾਂ? ਤੇ ਅੱਜ ਚਲੋ ਆਪਾਂ ਫੁੱਲਾਂ ਦੇ ਬਾਰੇ ਗੱਲ ਕਰਦੇ ਆ।
ਹਾਂਜੀ, ਫੁੱਲਾਂ ਬਾਰੇ ਕਰ ਲੈਂਦੇ ਆ।
ਤੁਹਾਨੂੰ ਫੁੱਲਾਂ ਬਾਰੇ ਜਾਣਕਾਰੀ ਹੋਣੀ ਮੈਮ ਬੋਹਤ।
ਹੂੰ ਕੁਛ ਜਾਦਾ ਨੀ ਥੋੜ੍ਹੀ ਬਹੁਤ ਤਾਂ ਹੈਗੀ ਏ। ਜਿਵੇਂ ਹੀ ਹਾਂਜੀ। ਗੁਲਾਬ ਦਾ ਹੋ ਗਿਆ, ਗੇਂਦੇ ਦਾ ਹੋ ਗਿਆ।
ਹਾਂਜੀ- ਹਾਂਜੀ।
ਹਾਂਜੀ। ਇੱਕ ਤਾਂ ਮੈਨੂੰ ਏ ਫੁੱਲ ਬੋਤ ਜ਼ਾਦਾ ਹੱਦੋ ਵੱਧ ਪਸੰਦ ਨੇ।
ਹਾਂਜੀ- ਹਾਂਜੀ, ਮੈਮ।
ਇੱਕ ਤੇ ਐਨਾਂ ਦੀ ਖੁਸ਼ਬੂ ਮੈਨੂੰ ਬੋਤ ਜਾਦਾ ਵਧੀਆ ਲੱਗਦੀ ਐ।
ਅੱਛਾ ਜੀ ਅੱਛਾ, ਬਹੁਤ ਵਧੀਆ। ਤੇ ਜਿਹੜੇ ਫੁੱਲ ਤੇ ਮੈਮ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਕਹਿਣਾ ਕੇ ਫੁੱਲ ਨੇ ਜਿਹੜੇ ਆਪਣੇ ਆਲੇ-ਦੁਆਲੇ ਦੀ ਸੁੰਦਰਤਾ ਨੇ।
ਹਾਂਜੀ।
ਜਿੱਥੇ ਵੀ ਤੇ ਵੀ ਫੁੱਲ ਵਗੈਰਾ ਦੇ ਬੂਟੇ ਲੱਗੇ ਹੁੰਦੇ ਨੇ ਯੇ ਦੇਖੋ।
ਹਾਂਜੀ, ਮੈਮ।
ਓ ਕਿੰਨਾ ਜਾਦਾ ਆਪਾਂ ਨੂੰ ਅਟਰ੍ਰੈਕਟ ਕਾੱਰ ਰੇਆ।
ਓ ਵਾਤਾਵਰਨ ਈ ਮੈਡਮ ਹੋਰ, ਹੋਰ ਤਰਾਂ ਦਾ ਲੱਗਦਾ ਐ। ਖਿਲੇਆ-ਖਿਲੇਆ ਜਾ
ਹਾਂਜੀ, ਹਾਂਜੀ।
ਜੀ ਮੈਂ ਤਾਂ ਮਤਲਬ ਜਿਵੇਂ ਪੋਧੇ ਲਗਾਣੇ ਮਤਲਬ ਫੁੱਲ ਲਗਾਣੇ ਮੈਨੂੰ ਵਦੀਆ ਲਾੱਗਦੇ ਨੇ। ਪਰ ਹਾਲਾਂ ਕਿ ਪਤਾ ਨੀ ਕੀ ਗਾੱਲ ਜਦੋਂ ਮੈਂ ਲਗਾਨੀ ਆਂ ਨਾ ਓਸ ਟਾਈਮ ਈ ਏ ਹੋ ਜਾਂਦਾ ਜਿਵੇਂ ਆਪਾਂ ਕੈਦਿਨੇ ਵੀ ਦਰ ਬੂਟਾ ਸੁੱਕ ਗੇਆ ਏਹੇ
ਹਾਂਜੀ, ਹਾਂਜੀ।
ਹਾਂਜੀ, ਓ ਪਤਾ ਨੀ ਕੀ ਚੱਕਰ ਹੁੰਦਾ ਕੀ ਨੀ ਹੁੰਦਾ ਪਰ ਮੈਨੂੰ ਹਾਲਾਂਕਿ ਵਦੀਆ ਲਾੱਗਦੇ ਨੇ ਲਗਾਣੇ
ਅੱਛਾ, ਅੱਛਾ ਜੀ।
ਜੀ, ਜੀ ਅਲਾੱਗ-ਅਲਾੱਗ ਤਰਾਂ ਦੇ ਬੂਟੇ ਲਗਾਵਾਂ ਓਨਾਂ ਦੀ ਦੇਖਭਾਲ ਕਰਾਂ
ਹਾਂਜੀ, ਹਾਂਜੀ।
ਹਾਂਜੀ।
ਮਤਲਬ ਕਿ ਤਹਾਨੂੰ ਜਿੱਦਾਂ ਆਪਾਂ ਕੈਨੇ ਆਂ ਗੇ ਇੱਕ ਗਾਡਨ। ਬਣੋਣ ਦਾ ਸ਼ੌਕ ਹੈਗਾ।
ਸ਼ੌਕ ਐ ਹਾਂਜੀ, ਮਤਲਬ ਮੇਰੇ ਪੈਲਾਂ ਪੇਕੇ ਘਰ ਓਥੇ ਵੀ ਮਤਲਬ ਮੈਨੂੰ ਬੋਤ ਸ਼ੌਕ ਸੀਗਾ ਅਸੀ ਅਲੱਗ-ਅਲੱਗ ਤਰਾਂ ਤਰਾੰ ਦੇ ਫੁੱਲ ਲਗਾਏ ਹੋਏ ਸੀ ਮੇਰੇ ਪਾਪਾ ਨੇ।
ਅੱਛਾ ਜੀ, ਅੱਛਾ।
ਜੀ ਅਸੀ ਮਤਲਬ ਉਨੂੰ ਗੁੱਡਣਾ, ਓਨਾਂ ਦੀ ਕੇਅਰ ਕਰਨਾ, ਪਾਣੀ ਦੇਣਾ ਓਨਾਂ ਨੂੰ ਜੋ ਓਨਾਂ ਦੇ ਵਿੱਚ ਕੋਈ ਪੱਤੇ ਨੇ ਕੋਈ ਬੇਕਾਰ ਪੱਤੇ ਨੇ ਕੋਈ ਟਾਣੀ ਐ ਓਨਾਂ ਨੂੰ ਸਾਈਡ ਤੇ ਕਰਨਾ ਕਾੱਟ ਦੇਣਾ ਨਾਲੋਂ, ਹਾਂਜੀ-ਹਾਂਜੀ। ਜੇ ਮਤਲਬ ਓਨਾ ਦੀ ਕੇਅਰ ਕਾਰਨੀ ਮੈਨੂੰ ਵਦੀਆ ਲਾੱਗਦੀ ਐ।
ਹਾਂਜੀ ਹਾਂ, ਕਯੋਂਕਿ ਜੇ ਓਨਾਂ ਦੀ ਅਪ ਆਪਾ ਸਾਂਮ ਸੰਭਾਲ ਕਰਾਂਗੇ ਤਾਂ ਈ ਸੋਣੇ ਲੱਗਣਗੇ ਦੇਖੋ ਹਨਾ।
ਹਾਂਜੀ, ਜੇੜੇ ਮਤਲਬ ਫੁੱਲ ਨੇ ਨਾ ਏ ਸਾਂਮ ਸੰਭਾਲ ਨਾਲ ਈ ਵਦੀਆ ਲਾੱਗਦੇ ਨੇ
ਹਾਂਜੀ ਹਾਂ, ਜਿਵੇਂ ਤੁਸੀਂ ਲਾਲੋ ਵੀ ਗੁਲਾਬ ਦਾ ਪੋਦਾ ਐ ਪੈਲਾ।
ਹਾਂਜੀ, ਮੈਮ।
ਜਦੋ ਗੁਲਾਬ ਦੇ ਪੋਦੇ ਦੀ ਆਪਾ ਕਈ ਵਾਰ ਕੀ ਏਕ ਕਲਮ ਵੀ ਲਗਾ ਲੈਨੇ ਆਂ ਗੇ।
ਹਾਂਜੀ।
ਤੇ ਕਈ ਵਾਰ ਆਪਾਂ ਬੀ ਜੇੜੇ ਆਪਣੇ ਮਾਰਕੀਟ ਦੇ ਵਿੱਚ ਮਿਲਦੇ ਹੁੰਦੇ ਨੇ ਨਾਰਸਰੀ ਦੇ ਵਿੱਚੋਂ
ਹਾਂ ਹਾਂਜੀ, ਓਦੇ ਵਿੱਚੋਂ ਮਤਲਬ ਪੋਦਾ ਵੀ ਲੇਆ ਕੇ ਲਾ ਸਕਦੇ ਆਂ।
ਹਾਂਜੀ ਹਾਂ, ਆਪਾ‌ ਪੋਦਾ ਖਰੀਦ ਕੇ ਜੇੜਾ ਓ ਲੇਯੋਲਾਂਗੇ ਦੇਖੋ ਹਨਾ।
ਜੀ ਹਾਂਜੀ, ਮੈਮ
ਜੇੜੇ ਓਥੇ ਨੇਗੇ ਰੈਡ ਕਲਰ ਦੇ, ਪਿੰਕ ਕਲਰ ਦੇ, ਗਲਾਬ ਦੇ ਫੁੱਲ ਲਾੱਗਦੇ ਨੇ। ਓ ਫੁੱਲ ਨੇ ਜੇੜੇ ਮੈ ਬੋਹਤ ਜਾਦਾ ਵਦੀਆ ਲਾੱਗਦੇ ਨੇ ਦੇਖੋ ਹਣਾ।
ਹਾਂਜੀ ਮੈਮ, ਵਾਈਟ ਗਲਾਬੀ ਆ ਰੇਆ ਨਾ।
ਅੱਛਾ ਜੀ, ਅੱਛਾ।
ਹਾਂਜੀ। ਮਤਲਬ ਇੱਕ ਮੈਂ ਪਤਾ ਨੀ ਚੀਨ ਚ ਪਤਾ ਨੀ ਜਪਾਨ ਚ ਸੁਣੇਆ ਸੀ ਕੈਂਦੇ ਤੇ ਬਲੈਕ ਗੁਲਾਬ ਵੀ ਹੁੰਦਾ ਐ। ਹਾਂਜੀ, ਓਦੀ ਖੇਤੀ ਵੀ ਹੁੰਦੀ ਐ ਕੈਂਦੇ
ਅੱਛਾ ਜੀ, ਅੱਛਾ। ਚਲੋ ਬੋਹਤ ਵਦੀਆ ਫੇਰ ਤਾ ਜੀ, ਤੇ ਜੇੜੀ ਗਲਾਬ ਦੀ ਖਸ਼ਬੂ ਹੈਗੀ ਓ ਸਾਰੇ ਫਲਾਵਰਸ ਦੇ ਨਾਲੋਂ ਅਲੱਗ ਹੁੰਦੀ ਐ ਦੇ
ਅਲੱਗ ਹੁੰਦੀ ਐ, ਹਾਂਜੀ।
ਤੇ ਵੀ ਜੇੜੇ ਗਲਾਬ ਦੇ ਫੁੱਲ ਨੇ ਓ ਬੋਹਜ ਜਗਾ ਤੇ ਸਜਾਵਟ ਦੇ ਲਈ ਵਰਤੇ ਜਾਂਦੇ ਨੇ।
ਹਾਂਜੀ, ਜਿਵੇਂ ਡੈਕੋਰੇਸ਼ਨ ਵਾਸਤੇ ਲਾਲੋ।
ਹਾਂਜੀ ਹਾਂ ਜਿਵੇਂ ਹੁਣ ਤੁਸੀਂ- ਵੈਲੇਨਟਾਈਨ ਡੇ ਤੇ ਲਾ ਲਓ। ਦੇਖ ਲੈ ਵੀ ਮੋਸਟਲੀ ਜਿਹੜੇ ਕਪਲਸ ਨੇ ਇੱਕ ਦੂਜੇ ਨੂੰ ਗੁਲਾਬ ਦਾ ਫੁੱਲ ਹੀ ਦਿੰਦੇ ਨੇ
ਹਾਂਜੀ ਹ।
ਕਿਉਂਕਿ ਏਹ ਬਹੁਤ ਜਆਦਾ ਵਧੀਆ ਜੇਹੜਾ ਲੱਗਦਾ ਹੈਗਾ।
ਹਾਂਜੀ- ਹਾਂਜੀ।
ਗੁਲਾਬ ਦਾ ਪੌਦਾ ਹੈਗਾ ਵੀ ਆਪਾਂ ਨੂੰ ਕਈ ਜਗ੍ਹਾ ਤੇ ਆਪਾਂ ਏਨੂੰ ਮੰਦਾਰਾਂ ਚ ਵੀ ਚੜਾ ਕਹਿੰਦੇ ਕਿ ਗੁਲਾਬ ਦੇ ਜੇਹੜੇ ਪੱਤੀਆਂ ਨੇ ਗੀਆਂ।
ਹਾਂਜੀ ਮੈਂ
ਉਹ ਮੈਮ ਬਹੁਤ ਜਿਆਦਾ ਖੁਸ਼ਬੂਦਾਰ ਹੁੰਦੀਆਂ ਨੇ ਕਈ ਲੋਕ ਏਹਨਾਂ ਨੂੰ ਦਿਨੇ ਪਾਣੀ ਦੇ ਵਿੱਚ ਉਬਾਲ ਕੇ ਵੀ ਪੀਂਦੇ ਨੇ।
ਹਾਂਜੀ ਮੈਮ ਇਹਨਾਂ ਦੀ ਗੁਲਕੰਦ ਵੀ ਬਣਦੀ ਹੈ-
ਹਾਂਜੀ ਹਾਂ।
ਹਾਂਜੀ ਇਹਦੇ ਵਿੱਚ ਮਤਲਬ ਪੱਤੀਆਂ ਨੂੰ ਨਾ ਇਹਨਾਂ ਨੂੰ ਤੋੜ ਕੇ ਗੁਲਾਬ ਦੀਆਂ ਨੂੰ-
ਅੱਛਾ ਜੀ ਅੱਛਾ
ਕੰਚ ਦੀ ਖੰ ਹਾਂਜੀ ਕੰਚ ਦੇ ਮਤਲਬ ਅ ਬੋਟਲ ਚ ਪਾ ਦੋ ਏਨੂੰ ਵਿੱਚ ਦੀ ਓ ਚੀਨੀ ਪਾ ਦੋ। ਪਰਾ।
ਕਈ ਲੋਕ ਇਹਦਾ ਕੀ ਕਰਦੇ ਨੇ, ਗੁਲਾਬ ਜਲ ਵੀ ਬਣਾਉਂਦੇ ਨੇ, ਹੋ ਨਾ ਜਿੱਦਾਂ ਉਹ ਫੇਸ ਵਾਸ਼ ਦੇ ਲਈ ਮੱਤਲਬ ਕਿ ਕਰਨ ਦੇ ਲਈ ਵਰਤਿਆਂ ਜਾਂਦਾਂ ਹੈਗਾ।
ਹਾਂਜੀ ਹਾਂਜੀ ਮੈਮ।
ਇਹ ਵੀ ਹੈਗਾ। ਕਿਉਂਕਿ ਮੋਸਟਲੀ ਲੋਕ। ਮਾਰਕੀਟ ਦੇ ਵਿੱਚੋਂ ਖ਼ਰੀਦਦੇ ਨੇਂ ਦੇਖੋਂ ਹਨਾ।
ਹਾਂਜੀ।
ਉਹ ਆਪਾਂ ਨੂੰ ਨਹੀਂ ਪਤਾ ਵਈ ਉਹ ਪਿਉਰ ਹੁੰਦਾ ਜਾ ਨਹੀ ਹੁੰਦਾ ਹੈਗਾ ਪਰ ਕਈ ਲੋਕ ਨੇ ਜਿਨ੍ਹਾਂ ਨੇ ਗੁਲਾਬ ਦੇ ਪੌਦੇ ਲਗਾਏ ਹੁੰਦੇ ਨੇ ਹੈਗੇ। ਹਾਂਜੀ-ਹਾਂਜੀ, ਹਾਂਜੀ।
ਹਾਂਜੀ। ਤੇ ਬਾਕੀ, ਡੈਕੋਰੇਸ਼ਨ ਵਾਸਤੇ ਵੀ ਇਹਨਾਂ ਨੂੰ ਯੂਸ ਕੀਤਾ ਜਾਂਦਾ ਇਹੀ ਜਿਵੇਂ, ਕੋ ਹਾਂਜੀ। ਜਿਵੇਂ ਕੋਈ ਮੈਰਿਜ ਹੈ ਉਹਨਾਂ ਦਾ ਮੇਨ ਗੇਟ ਹੈ ਉਥੇ ਸਜਾਵਟ ਕਰਨੀ।
ਹਾਂਜੀ ਹਾਂ। ਈਵਨ ਤੋਂ ਅੱਗੇ ਜਿਹੜੀ ਆਪਣੀਂ ਵਿਆਹ ਵਾਲ਼ੀ ਗੱਡੀ ਹੁੰਦੀਂ ਹੈਂ। ਓ ਤੇ ਵੀ ਦੇਖੋ ਗੁਲਾਬ ਦੇ ਫੁੱਲ ਈ ਲਗਾਏ ਜਾਂਦੇ ਨੇ ਐਂਗੇ।
ਹਾਂਜੀ ਹਾਂਜੀ, ਤੇ ਬਾਕੀ ਕਿ ਜਿਵੇਂ ਹਲਦੀ ਦਾ ਉਹ ਹੁੰਦਾਂ ਫੰਕਸ਼ਨ ਹੁੰਦਾਂ ਉਸ ਟਾਇਮ ਵੀ। ਫੁੱਲਾਂ ਦੀ ਜ਼ਰੂਰਤ ਪੈਂਦੀ ਹੈਂ ਦੇਖੋਂ
ਅੱਛਾ ਜੀ ਅੱਛਾ।
ਹਨਾ ਜੀ ਗੁਰੂ ਘਰ ਐ ਗੁਰੂ ਘਰ ਦੇ ਵਿੱਚ ਸਜਾਵਟ ਵਾਸਤੇ ਜਾਂ ਆਪਾਂ ਮੰਦਰ ਜਾਨੇ ਆਂ ਮੰਦਰ ਦੇ ਵਿੱਚ। ਸਜਾਵਟ ਵਾਸਤੇ ਜਾਂ ਮਤਲਬ ਭਗਵਾਨ ਨੂੰ ਚੜਾਏ ਜਾਂਦੇ ਨੇ।
ਹਾਂਜੀ ਹਾਂ ਤੇ ਮੈਮ ਤੁਸੀਂ ਹੋਰ ਤਰ੍ਹਾਂ ਦੇ ਫਲਾਵਰਸ ਬਾਰੇ ਜਾਂਣਦੇ ਹੋ ਕਿਸ਼ੇ ਬਾਰੇ।
ਹੋਰ ਇੱਕ ਮੈਮ, ਲੀ ਲੀਰਾਂ ਦੇ ਮਤਲਬ ਫਲਾਵਰ ਹਾਂਜੀ, ਇੱਕ ਕਮਲ ਦਾ ਹੁੰਦਾ ਹੈ।
ਹਾਂਜੀ, ਤੇ ਮੈਮ ਤੁਸੀਂ ਇਹਨਾਂ ਬਾਰੇ ਕਿਸੇ ਬਾਰੇ ਵਿਸਥਾਰ ਨਾਲ ਦੱਸ ਸਕਦੇ ਹੋਗੇ ਮੈਨੂੰ।
ਇਹਨਾਂ ਬਾਰੇ ਤਾਂ ਬਸ ਮੈਨੂੰ ਇੰਨਾ ਹੀ ਮੈਡਮ ਪਤਾ, ਇੱਕ ਰੋਜ਼ਮੈਰੀ ਆਉਂਦਾ ਕਹਿੰਦੇ ਹਾਂਜੀ ਹਾਂਜੀ। ਉਹ ਵੀ ਖੁਸ਼ਬੂ ਵਾਸਤੇ, ਪਤਾ ਨਈ ਉਨਾਂ ਪਰਫਿਊਮ, ਵਗੈਰਾ ਬਣਦਾ ਏ
ਹਾਂਜੀ ਮੈਮ, ਤੇਲ ਵੀ ਬਣਦਾ ਰੋਜ਼ਮੈਰੀ ਦਾ ਅਸੀਂ ਮੰਗਵਾਇਆ ਹੋਇਆ ਹੈਗਾ।
ਅੱਛਾ ਜੀ।
ਓ ਪਰ ਬੋਹਤ ਕੋਸਟਲੀ ਹੁੰਦੈ ਗਾ।
ਓ ਮਨੂੰ ਕਾਦੇ ਵਾਸਤੇ ਹੁੰਦਾ ਵੈਸੇ?
ਉਹ ਮੈਮ ਆਪਣੇ ਵੀ ਜਿੱਦਾਂ ਚਿੱਟੇ ਵਾਲ ਆ ਜਾਂਦੇ ਨੇ ਅਸੀਂ, ਕਈ ਤੇਲ ਮਿਕਸ ਕਰਕੇ ਕੇ ਬਣਾਏ ਸੀਗੇ?
ਅੱਛਾ ਜੀ।
ਉਹਦੇ ਵਾਸਤੇ ਬਣਾ ਕੇ ਦੇਖਿਆ ਸੀ ਅਸੀਂ, ਉਹ ਤਾਂ ਵੀ ਲ ਥੋੜੀ ਜਿਹੀ ਸ਼ੀਸ਼ੀ ਆ ਜਿਹੜੀ ਉਹ ਪੰਜ ਛੇ ਸੌ ਦੀ ਆਉਂਦੀ ਹੈ ਮੇ ਬੀ।
ਅੱਛਿਆ ਜੀ।
ਰੋਸਮੈਰੀ ਤਾਂ ਸਾਰਿਆਂ ਨਾਲੋਂ ਹੀ, ਕੋਸਟਲੀ ਹੈਂ। ਦੂਜੇਆਂ ਦੇ ਮੁਕਾਬਲੇ। ਹਾਂਜੀ, ਹਾਂ।
ਚਲੋ ਵਦੀਆ ਗੱਲ ਐ ਫਲਾਵਰਾਂ ਚ ਤੇ ਵੈਸੇ ਮਤਲਬ ਅੱਜ-ਕੱਲ ਕੋਈ ਜਿਵੇਂ ਕੋਈ ਦਵਾਈ ਐ ਓਨਾਂ ਵਿੱਚ ਵੀ।
ਹੁਣ ਜਿਵੇਂ, ਆਪਾਂ ਹਾਂਜੀ ਹਾਂ ਜਿਵੇਂ ਆਪਾਂ ਕਹਿ ਦਿੰਨੇ ਵੀ ਗੇਂਦੇ ਦਾ ਫਲਾਵਰ ਦੇਖੋਂ, ਹਨਾ।
ਹਾਂਜੀ।
ਗੇਂਦੇ ਦਾ ਫਲਾਵਰ ਏ ਜੇੜਾ, ਆਪਣੇ ਆਲੇ-ਦੁਆਲੇ ਆਪਾਂ ਨੂੰ ਆਮ ਦੇ ਅੱਖਾਂ ਨੂੰ ਮਿਲ ਜਾਂਦਾ ਏ ਦੇਖੋ ਹੈ ਨਾ
ਹਾਂਜੀ।
ਮੋਸਟਲੀ ਵੀ ਹਰ ਇੱਕ ਘਰ ਦੇ ਵਿੱਚ ਉਹ ਲਗਾ ਹੀ ਜਾਂਦਾਂ ਹੈਗਾ।
ਹਾਂਜੀ ਮੈਮ।
ਕਿਉਂਕਿ ਓ ਮਤਬਲ ਕਿ ਔਰੇਂਜ ਜੈਲੋ ਜੇ ਕਲਰ ਦੇ ਹੁੰਦੇ ਨੇ ਦੇਖੋ ਹਣਾ।
ਹਾਂਜੀ ਮੈਮ ਓਰੇਂਜ। ਇੱਕ ਜਿਵੇਂ ਲਾ ਲਓ ਯੈਲੋ ਕਲਰ ਦੇ ਵੀ ਹੁੰਦੇ ਨੇਂ ਇਹ ਇੱਕ ਹਲਕੀ ਹਲਕੀ ਮੈਮ ਰੈੱਡ ਜੀ ਸ਼ੇਡ ਵਾਲ਼ੇ ਵੀ ਹੁੰਦੇ ਨੇਂ।
ਹਾਂਜੀ-ਹਾਂਜੀ ਮੈਮ ਓ ਵੀ ਹੁੰਦੇ ਨੇਗੇ।
ਹਾਂਜੀ।
ਏ ਤਾਂ ਗੱਲ ਸਈ ਐ।
ਤੇ ਫਲਾਵਰ ਤਾਂ ਮੈਡਮ ਬਹੁਤ ਤਰ੍ਹਾਂ ਦੇ ਆਉਂਦੇ ਨੇ, ਮਤਲਬ ਕਮਲ ਹੋ ਗਿਆ ਲੀਲੀ ਦਾ ਹੋਗਿਆ। ਤੇ ਆਹ ਰੋਜ਼ਮੈਰੀ ਹੋ ਗਈ। ਹਾਂਜੀ, ਇੱਕ ਘਰ ਦੁਪਹਿਰ ਖਿੜੀ ਦੇ ਹੋ ਗਏ, ਮੈਡਮ ਇਹ ਵੀ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ,
ਹਾਂਜੀ ਮੈਮ, ਇਹ ਤਾਂ ਬਹੁਤ ਛੋਟੇ ਹੁੰਦੇ ਨੇ ਹੈਗੇ, ਜਿੱਦਾਂ ਵੀ ਪਿੰਕ ਕਲਰ ਦੇ ਹੁੰਦੇ ਨੇ ਹੈਂਗੇ।
ਇੱਕ ਵਾਈਟ ਹੁੰਦੇ ਨੇ ਯੈਲੋ ਵੀ ਆਉਂਦੇ ਨੇ ਇਹਦੇ ਵਿੱਚ।
ਹਾਂ-ਹਾਂ, ਬੋਹਤ ਜੀ।
ਇਹ ਦੁਪਹਿਰ ਦੇ ਟਾਈਮ ਖਿੜਦੇ ਨੇ, ਦੇਖੋ ਇਹਨਾਂ ਦਾ ਆਪਣਾ ਇੱਕ ਮੌਸਮ ਹੈ ਹਨਾ।
ਹਾਂ, ਜੀ, ਹਾਂ।
ਹਾਂਜੀ ਸੁਬਾ ਨੀ ਖਿਡਦੇ ਏਹ ਸ਼ਾਮ ਨੂੰ ਨੀ ਖਿਡਦੇ ਏ ਦੁਪੈਰ ਦੇ ਟਾਈਮ ਖਿਡਦੇ ਨੇ।
ਹਾਂਜੀ ਹਾਂ।
ਹਾਂਜੀ।
ਇੱਕ ਓ ਕੀ ਹੁੰਦਾ ਮੈਮ ਜੀਨੂੰ ਛੂਈ-ਮੂਈ ਕੈਅ ਦਿੰਦੇ ਨੇ। ਜਿਵੇਂ ਓ ਹੱਥ ਲਾਏ ਤੋਂ ਉਹ ਬੰਦ ਹੋ ਜਾਂਣੀ ਹੈ ਦੇਖੋ, ਓ ਵੀ ਕਿੰਨੀ ਸੋਹਣੀ ਲੱਗਦੀ ਐ
ਹਾਂਜੀ। ਓਨੂੰ ਸ਼ਰਮੀਲੀ ਕਹਿੰਦੇ ਨੇ। ਹਾਂਜੀ, ਓ ਹੱਥ ਲਾਏ ਤੇ ਮਤਲਬ ਓ ਮਤਲਬ ਮੇਰੇ ਸਾਡੇ ਪਿੰਡ ਵੀ ਲੱਗੀ ਹੋਈ ਸੀ, ਮੇਰੇ ਪੇਕੇ।
ਹਾਂਜੀ ਹਾਂ, ਅੱਛਾ ਜੀ ਅੱਛਾ।
ਅਗਰ ਦੂਰ ਹੋ ਜੋ ਮੈਡਮ ਓ ਤੋਂ ਤਾਂ ਓ ਖਿੜ ਜਾਂਦੀ ਐ।
ਹਾਂਜੀ ਹਾਂ, ਓ ਵੀ ਮੈਨੂੰ ਬਹੁਤ ਵਧੀਆ ਲੱਗਦੀ, ਓ ਵੀ ਇੱਕ ਫਲਾਵਰ ਦੀ ਤਰ੍ਹਾਂ ਹੀ ਹੁੰਦੀਂ ਏ ਦੇਖੋ, ਹਣਾ?
ਹਾਂਜੀ-ਹਾਂਜੀ ਤੇ ਓਦੇ ਲਵੇਗਾ ਜੋ ਫੇਰ ਓ ਸੁੰਗੜ ਜਾਂਦੀ ਐ, ਹਾਂਜੀ। ਓ ਚੀਜ਼ ਵੀ ਬੋਤ ਵਦੀਆ ਲੱਗਦੀ ਐ।
ਹਾਂਜੀ ਹਾਂ ਕਿਉਂਕਿ ਹੁਣ ਆਪਣੇਂ ਬੋਤ ਸਾਰੇ ਫੰਕਸ਼ਨਾਂ ਦੇ ਵਿੱਚ ਫਲਾਵਰਸ ਨੇ ਜੇੜੇ ਓ ਯੂਜ ਕੀਤੇ ਜਾਂਦੇਂ। ਤੇ ਨੇ ਗੇ ਦੇ
ਹਾਂ ਹਾਂਜੀ, ਮੈਮ ਇੱਕ ਰਾਤ ਦੀ ਰਾਣੀ ਹੁੰਦੀ ਹੈ, ਦੇਖੋ ਉਹ ਰਾਤ ਨੂੰ ਖ਼ਿੜਦੀ ਐ।
ਹਾਂਜੀ ਹਾਂ, ਓ ਵੀ ਬੋਹਤ ਵਦੀਆ ਲੱਗਦੀ ਆ ਮੈਮ ਰਾਤ ਦੇ ਟਾਈਮ ਦੇਖ ਓਦਾ ਅਲੱਗ ਤਰ੍ਹਾਂ ਦਾ ਨਜ਼ਾਰਾ ਹੁੰਦਾਂ ਐ ਨਾ ਦੇਖਣ ਦਾ ਓਨੂੰ।
ਮਤਲਬ ਹਰੇਕ ਫੁੱਲ ਬੋਹ ਸੋਹਣਾ ਲੱਗਦਾ ਮਤ
ਹਾਂਜੀ, ਹਾਂ ਹਾਂ ਹਾਂਜੀ ਹਾਂ, ਕਿਉਂਕਿ ਫੁੱਲ ਨੇ ਜੇੜੇ ਆਪਣੇ ਘਰ ਦੀ ਸ਼ਾਨ ਹੁੰਦੇ ਨੇ ਜੀ।
ਸ਼ਾਨ ਹੂ ਹਾਂਜੀ -ਹਾਂਜੀ
ਹਾਂਜੀ ਏਹ ਤਾਂ ਹੈ ਈ। ਨਈ ਬੋਤ ਵਧੀਆਂ ਗੱਲ ਐ, ਹਨਾ ਜਿਨਾਂ ਨੂੰ ਆਪਣੇਂ ਘਰ ਫਲਾਵਰਸ ਲਗਾਉਣ ਦਾ ਸ਼ੌਕ ਹੁੰਦਾਂ ਹੈਗਾ।
ਹਾਂਜੀ ਮੈਮ ਹਾਂਜੀ, ਮੈਨੂੰ ਤਾਂ ਸ਼ੌਂਕ ਐ ਮਤਲਬ ਵੀ ਚੱਲੋ ਜਿਵੇਂ ਇੱਕ ਗੁਲਾਬ ਦਾ ਹੋਵੇ ਗੇਂਦ ਹਣਾ, ਘਰ ਲੱਗੇਂ ਹੋਏ, ਜਿਵੇਂ ਅੱਜ਼-ਕੱਲ੍ਹ ਵੇਲਾਂ ਆਦੀਆਂ ਨੇਂ ਮੈਮ ਦੇਖੋਂ ਮੇਨ ਗੇਟ ਤੇ ਲੱਗ ਜਾਂਦੀਆਂ ਨੇਂ ਫਲਾਵਰ ਵਾਲ਼ੀਆਂ, ਓ ਵੀ ਮੈਂਨੂੰ ਜਾਦਾ ਵਧੀਆਂ ਲੱਗਦੀਆਂ ਨੇਂ।
ਬੋਹੋਤ ਮੈਮ।
ਹਾਂਜੀ -ਹਾਂਜੀ।
ਹਾਂ-ਹਾਂ, ਏ ਤਾਂ ਹੈ ਜੀ।
ਤੁਸੀਂ ਲਗਾਏ ਹੋਏ ਨੇ ਜੀ, ਬੇਲ ਬੂਟੇ ਆਪਣੇ ਘਰ?
ਨਹੀਂ ਮੈਮ ਅਸੀਂ ਤਾਂ ਹਾਲੇ ਗਾਰਡਨ ਬਣਾਉਣਾ ਹੈਗਾ ਆਪਦੇ ਘਰ ਸੈਟਿੰਗ ਕਰਕੇ
ਅੱਛਾ- ਅੱਛਾ
ਹਾਂਜੀ ਹਾਂ, ਫੇਰ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਲਾਵਾਂ ਗੇ, ਹਾਂਜੀ ਹਾਂ। ਹਾਂਜੀ ਹਾਂ, ਕਿਉਂਕਿ ਮੈਨੂੰ ਵੀ ਬੋਹਤ ਪਸ ਠੀਕ ਏ ਜੀ ਮੈਮ। ਚਲੋ ਨੈਕਸਟ ਕੋਲ 'ਤੇ ਮਿਲਦੇ।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
ਮੈਨੂੰ ਤਾਂ